ਹੈਲੋ। ਹੈਲੋ। ਹੈਲੋ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਕਿਵੇਂ ਔ?
ਠੀਕ ਆ ਜੀ ਵਧੀਆ।
ਹੋਰ ਕੀ ਬਣਦਾ ਪਿਆ ਸੀ?
ਕੁਛ ਨੀ ਜੀ ਬਸ ਵਿਹਲੇ ਬੈਠੇ ਸੀ ਏਸੀ ਲਾ ਕੇ।
ਅੱਛਾ, ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਸਬਜ਼ੀ-ਸੁਬਜ਼ੀ ਬਣਾ ਲਈ ਤੁਸੀਂ?
ਹਾਂਜੀ ਹਾਂ।
ਕਾਹਦੀ ਬਣਾਈ ਐ,
ਅਸੀਂ ਬਣਾਏ ਨੇ ਜੀ ਚੌਲੇ।
ਅੱਛਾ ਗੰਢੇ ਪਾ ਕੇ ਬਣਾਏ ਨੇ ਜੇ ਆਲੂ ਪਾ ਕੇ?
ਬੱਸ ਵਿੱਚ ਦੋ ਕੁ ਆਲੂ ਪਾ ਲਏ, ਜੀ ਦੋ ਕੁ ਗੰਢੇ ਪਾ ਲੇ।
ਅੱਛਾ ਜੀ, ਵੈਸੇ ਜਿਹੜੀ ਆਪਾਂ ਪਿਆਜ ਕੱਲੇ ਪਿਆਜ ਪਾ ਕੇ ਬਣਾਦੇ ਆ ਨਾ ਉਹ ਸਭ ਤੋਂ ਬੈਸਟ ਲੱਗਦੀ ਏ। ਚਲੋ ਏਦਾਂ ਹੁੰਦਾ ਕਿ ਆਲੂਆਂ ਨਾਲ ਥੋੜ੍ਹੀ ਜਿਹੀ ਕਰਾਰੀ ਬਣ ਜਾਂਦੀ ਐ।
ਹਾਂਜੀ-ਹਾਂਜੀ।
ਚਲੋ ਏਦਾਂ ਵੀ ਟੇਸਟੀ ਲੱਗਦੀ ਏ।
ਹਾਂਜੀ, ਕਿਉਂਕਿ ਵੀ ਜਿਹੜੇ ਬੱਚੇ ਨੇ ਨਿਆਣੇ ਨੇ ਜੀ ਉਹ ਆਲੂ ਮੰਗਦੇ ਐ।
ਠੀਕ ਹੈ।
ਫੇਰ ਉਹ ਆਲੂ ਨਾਲ ਹੀ ਰੋਟੀ ਖਾਂਦੇ ਆ ਜੀ, ਵੀ ਜਿਹੜੇ ਨਿਆਣੇ ਬੱਚੇ ਨੇ।
ਠੀਕ।
ਹਾਂਜੀ ਵੀ ਜਿਹੜੀ ਸਬ ਸਬਜ਼ੀ ਕਰਦੇ ਹਾਂ ਜੀ ਸਾਡਾ ਬੱਚਾ ਇੱਕ ਐਸਾ ਈ ਏ ਵੀ ਕੋਈ ਵੀ ਸਬਜ਼ੀ ਬਣਾਈਏ ਉਹ ਬਸ ਆਲੂ ਜਰੂਰ ਮੰਗਣਾ ਉਹਨੇ,
ਠੀਕ ਹੈ।
ਜੀ ਉਹਦੇ ਵਾਸਤੇ ਅਸੀਂ ਇੱਕ ਨੰਦਾ ਆਲੂ ਜ਼ਰੂਰ ਪਾਨੇ ਆਂ ਜੀ।
ਠੀਕ ਹੈ।
ਹਾਂ ਵੀ ਕਾਸੇ ਦੀ ਵੀ ਸਬਜ਼ੀ ਬਣਾਈ ਏ ਅਸੀਂ
ਠੀਕ ਹੈ ਜੀ,
ਹਾਂਜੀ ਉਹਦੇ ਵਾਸਤੇ ਵੀ ਜ਼ਰੂਰੀ ਆਲੂ ਚਾਹੀਦਾ ਜੀ ਬੱਚੇ ਵਾਸਤੇ ਨਹੀਂ ਬੱਚਾ ਵੀ ਖਾਣਾ ਨੀ ਖਾਂਦਾ ਜੀ।
ਠੀਕ ਹੈ-ਠੀਕ ਹੈ
ਹਾਂਜੀ ਹੋਰ ਤੁਸੀਂ ਨੇ ਕਾਹਦੀ ਬਣਾਈ ਹੈ ਜੀ
ਅਸੀਂ ਕਰੇਲੇ ਬਣਾਏ ਨੇ ਜੀ।
ਅੱਛਾ-ਅੱਛਾ ਸਹਿਨੀ ਗਰਮੀ ਦੇ ਵਿੱਚ ਜੀ।
ਹਾਂ ਬਸ ਖਾਣ ਨੂੰ ਦਿਲ ਕੀਤਾ ਮੈਂ ਸੋਚਿਆ ਚਲੋ ਕਰੇਲੇ ਬਣਾ ਲੈਂਦੇ ਆਂ।
ਗਰਮੀ ਹੀ ਬਹੁਤਾ ਜੀ।
ਗਰਮੀ ਤਾਂ ਹੈਗੀ ਹੈ ਪਰ ਐਵੇਂ ਹੁੰਦਾ ਨਾ ਕਿ ਸਾਡਾ ਬਾਹਰ ਵਾਲਾ ਕੰਮ ਨੀ ਨਾ ਹੈਗਾ ਅਸੀਂ ਤੇ ਅੰਦਰ ਹੀ ਰਹਿਣਾ ਹੁੰਦਾ ਏ ਸੀ ਦੇ ਵਿੱਚ।
ਅੱਛਾ ਜੀ ਅੱਛਾ।
ਖਾ ਪੀ ਕੇ ਅਂ ਦੇ ਵਿੱਚ ਹੀ ਬੈਠਣਾ ਹੁੰਦਾ ਫਿਰ ਅਸੀਂ ਨਾ ਬਾਹਰਲਾ ਕੰਮ ਨੀ ਨਾ ਕਰਦੇ ਕੋਈ ਧੁੱਪ ਵਗੈਰਾ ਚ ਕੋਈ ਕੰਮ ਨੀ ਕਾਰਦੇ ਹੈਗੇ।
ਫਰ ਤਾਂ ਹਾਂਜੀ ਹਾਂ ਚਲੋ ਫੇਰ ਤਾਂ ਵਧ ਵਧੀਆ ਗੱਲ ਹੈ ਜੀ।
ਹਾਂਜੀ ਹਾਂ।
ਹਾਂਜੀ ਤੇ ਫਿਰ ਤਾਂ ਵਧੀਆ ਗੱਲ ਹੈ ਵੀ ਜਿਹੜੇ ਗਰਮੀ ਦੇ ਵਿੱਚ ਫਿਰਦੇ ਹੈ ਜੀ ਉਹਨਾਂ ਨੂੰ ਤਲੀ ਹੋਈ ਦਾਲ ਕਰੇਲੇ ਵਗੈਰਾ ਵੀ ਬਹੁਤ ਨੁਕਸਾਨ
ਹਾਂਜੀ ਹਾਂਜੀ ਉਹਨਾਂ ਨੂੰ ਤਲੀਆਂ ਹੋਈਆਂ ਸਬ ਸਬਜ਼ੀਆਂ ਜੋ ਆਪਾਂ ਫਰਾਈ ਕਰਦੇ ਹਾਂ ਸਬਜ਼ੀਆਂ ਉਹਨਾਂ ਦੀ ਸਿਹਤ ਖਰਾਬ ਕਰ ਦਿੰਦੀਆਂ ਨੇ ਪਰ ਜਿੱਦਾਂ ਕਿ ਹੁਣ ਦੇਖੋ ਅਸੀਂ ਤੇ ਸਬਜ਼ੀ ਖਾ ਲਈ ਰੋਟੀ ਵਗੈਰਾ ਖਾ ਲਈ ਹੁਣ ਅਸੀਂ ਆਪਣਾ ਸਾਰਾ ਦਿਨ ਘਰ ਦੇ ਵਿੱਚ ਅੰਦਰ ਹੀ ਰਹਿਣਾ ਏ ਸੀ ਲਗਾ ਕੇ ਸ਼ਾਮ ਨੂੰ ਫੇਰ ਅਸੀਂ ਰੋਟੀ ਸਬਜ਼ੀ ਬਣਾ ਲਈਏ ਭਾਂਡੇ ਭੂੰਡੇ ਸਾਫ਼ ਕਰ ਲੈਣੇ ਫੇਰ ਅਸੀਂ ਅੰਦਰ ਹੀ ਰਹਿਣਾ ਹੁੰਦਾ ਨਾ।
ਹਾਂਜੀ ਹਾਂਜੀ ਕਿਉਂ ਜਿ ਜਿਹੜੇ ਬਾਹਰੇ ਹੁੰਦੇ ਨੇ ਉਹ ਗਰਮੀ ਦੇ ਵਿੱਚ ਕੰਮ ਕਰਦੇ ਨੇ
ਹਾਂਜੀ ਜਿਹੜੇ ਮਤਲਬ ਕਿ ਹੁਣ ਤੁਸੀਂ ਦੇਖ ਲਓ ਕਿ ਹੁ ਜਿਸਨੇ ਵੀ ਸਬਜ਼ੀ ਖਾ ਲਈ ਹੈ ਨਾ ਕਰੇਲੇ ਦੀ ਸਬਜ਼ੀ ਖਾ ਲਈ ਹੈ ਠੀਕ ਹੈ ਉਹ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨ ਲੱਗ ਗਏ ਨੇਗੇ ਧੁੱਪ ਦੇ ਵਿੱਚ ਤੇ ਓਥੇ ਉਹਨ ਉਟ ਵਗੈਰਾ ਹੀ ਲੱਗੀਆਂ ਨੇ ਨਾ ਉਹਨਾ ਨੂੰ ਹਾਜ਼ਮ ਨੀ ਨਾ ਹੋਣੇ
ਇਹ ਤਾਂ ਹੈ ਜੀ
ਹਾਂਜੀ ਹਾਂ ਫੇਰ ਉੱਥੇ ਥੋੜ੍ਹਾ ਫ਼ਰਕ ਪੈ ਜਾਂਦਾ
ਹਾਂਜੀ ਹੋਰ ਤੁਸੀਂ ਕੱਦੂ ਤੋਰੀ ਕਿੰਨੀ ਕੁ ਖਾ ਕੇ ਖ਼ੁਸ਼ੀ ਹੋ ਜੀ
ਬਸ ਅਸੀਂ ਤਾਂ ਖਾ ਹੀ ਲੈਂਦੇ ਹਾਂ ਤੁਸੀਂ ਮੈਨੂੰ ਦੱਸੋਗੇ ਤੁਸੀਂ ਕਰੇਲੇ ਦੀ ਸਬਜ਼ੀ ਕਿੱ ਕਿੱਦਾਂ ਬਣਾਉਂਦੇ ਹੋ
ਕਾਹਦੀ ਸਬਜ਼ੀ ਜੀ
ਕਰੇਲੇ ਦੀ
ਕਰੇਲੇ ਦੀ ਸਬਜ਼ੀ ਅਸੀਂ ਦੋ ਤਰ੍ਹਾਂ ਬਣਾ ਲੈਦੇ ਜੀ ਚੀਰ ਕੇ ਵੀ ਬਣਾ ਲੈਦੇ ਭਰ ਕੇ ਵੀ ਬਣਾ ਲੈਦੇ ਹਾਂ
ਅੱਛਾ
ਤੇ ਚੀ ਕੇ ਅਸੀਂ ਜਿਹੜਾ ਸ਼ਹੇਲਦੇ ਹਾਂ ਜੀ ਧੋ ਦ ਨੇ ਪਹਿਲਾਂ ਧੋ ਕੇ ਚੱਲਦਾਨਿਆ
ਠੀਕ ਹੈ
ਉਸ ਤੋਂ ਬਾਅਦ ਫਿਰ ਅਸੀਂ ਵੀ ਨਮਕ ਲਾ ਦਿੰਦੇ ਹਾਂ
ਠੀਕ ਹੈ ਜੀ
ਕਿਉਂ ਉਹਨੇ ਮੁੱਕਣ ਨਾਲ ਵੀ ਜਿਹੜੀ ਉਹਦੀ ਵੀ ਕੌੜਾ ਪਾਣੀ ਹੁੰਦਾ ਜੀ
ਹਾਂਜੀ
ਕਿਉਂ ਨਿਕਲ ਜਾਂਦਾ ਜੀ
ਠੀਕ ਹੈ
ਬ ਫੇਰ ਬਰੀਕ ਬਰੀਕ ਗੰਡੇ ਵੀ ਕੱਟ ਲੈਣੇ ਅਸੀਂ
ਠੀਕ ਹੈ
ਹਾਂਜੀ ਵੀ ਪਹਿਲਾਂ ਅਸੀਂ ਕਰੇਲੇ ਭੁੰਨ ਲਾਦੇ ਹਾਂ ਜਿਹੜੇ ਬਰੀਕ ਬਰੀਕ ਚੀਰੇ ਹੋਏ ਹੁੰਦੇ ਇਕੱਠੇ ਹੋਏ ਹੁੰਦੇ ਨੇ।
ਠੀਕ ਐ।
ਤੋਂ ਬਾਅਦ ਫੇਰ ਅਸੀਂ ਪਿਆਜ ਪਾ ਦੇਣੇ ਆਂ।
ਤੇ ਤੁਸੀਂ ਜੀਰੇ ਵਗੈਰਾ ਨੀ ਪਾਂਦੇ ਹੈਗੇ ਵਿੱਚ ਜੀਰਾ, ਸੁੱਕਾ ਧਨੀਆ,
ਜ ਹਾਂਜੀ ਉਹ ਤਾਂ ਫੇਰ ਬਾਅਦ ਵਿੱਚ ਪੈਂਦਾ ਨਾ ਜੀ ਜਦਾਂ ਆਪਾਂ ਲੂਣ, ਮਿਰਚ ਪਾ ਦੇਣਾ ਜੀ।
ਜੀਰਾ ਤੇ ਪਹਿਲਾ ਪਾਈਂਦਾ ਹੁੰਦੈ।
ਫੇਰ ਕਿਉਂਕਿ ਅਸੀਂ ਵਿਚਾਰ ਆਧਰੀ ਜੀ ਚ ਪਾਉਣੇ ਜੀ ਕਿਉਂ ਉਹ ਜਿਆਦਾ ਤਲਣ ਦੇ ਕਾਰਨ ਹਲਕਾ ਹੁੰਦਾ ਜੀ ਉਹ ਸੜ ਜਾਂਦੈ।
ਠੀਕ ਐ ਠੀਕ ਐ।
ਹਾਂਜੀ, ਕਿਉ ਜਦੋਂ ਫਿਰ ਓ ਵਿੱਚੇ ਕੰੰਢੇ ਬਣਦੇ ਐ, ਕਰੇਲੇ ਬਣਦੇ ਐ, ਜਦ ਨੂੰ ਸਾਰਾ ਕੁਛ ਨਾਲ ਹੀ ਪੁੱਜ ਜਾਂਦਾ।
ਠੀਕ।
ਤਾਂ ਹਾਂਜੀ ਫੇਰ ਉੱਤੇ ਸੁੱਕਾ ਲੂਣ, ਮਿਰਚ ਪਾ ਦਾਣੇ ਆਂ ਜੀ ਉਹਦੇ ਵਿੱਚ
ਠੀਕ ਐ ਜੀ।
ਜਿਹੜੇ ਹੁਣ ਆਪਾਂ ਵੀ ਭਰ ਕੇ ਕਰਦੇ ਆ ਜੀ ਕਰੇਲੇ
ਇਹਨਾਂ ਨੂੰ ਵੀ ਧੋ ਕੇ ਸੁੱਕਨ ਲਗਾ ਕੇ, ਸਾਫ਼ ਸੁਥਰੇ ਕਰਕੇ, ਸਿਲ ਕੇ
ਹ
ਬੀ ਨਿਮਕ ਲਵਾ ਕੇ ਹਵਾ ਦੇ ਵਿੱਚ ਰੱਖ ਦਿੰਦੇ ਹਾਂ। ਤੇ ਉਦੋਂ ਬਾਅਦ ਗੰਢੇ ਕੱਟ ਕੇ ਜੀ ਆਪ ਆਪਾਂ ਵੀ ਮਸਾਲਾ ਲਈ ਤਿਆਰ ਕਰ ਲਾਣੇ ਹਾਂ। ਹਾਂਜੀ, ਹਾਂਜੀ, ਮਸਾਲਾ ਹਲਦੀ ਪਾ ਕੇ ਵਿੱਚ
ਠੀਕ ਐ।
ਚ ਵਧੀਆ ਪਾ ਕੇ।
ਤੜਕਾ ਲਗਾਦੇ ਹੋ ਫਿਰ ਤੁਸੀਂ ਪਿਆਸ ਵਾਲੇ ਜੋ ਤੁਸੀਂ, ਠੀਕ ਐ।
ਤੜਕਾ ਲਗਾ ਕੇ ਉਹਨੂੰ ਬਿਲਕੁਲ ਲਾਲ ਕਰ ਲਾਂਣੇ ਜੀ।
ਠੀਕ ਐ।
ਵਿੱਚ ਮਸਾਲੇ ਮਸੂਲੇ ਵੀ ਪਾਉਣੇ ਆ ਜੀ, ਜੀਰਾ ਪਾਉਂਣੇ ਹਾਂ ਸੁ
ਠੀਕ ਐ, ਠੀਕ ਐ, ਹੋਰ
ਪਾ ਕੇ ਜੀ ਫੇਰ ਉਹਨੂੰ
ਗਰਮ ਮਸਾਲਾ ਨੀ ਪਾਂਦੇ ਤੁਸੀਂ
ਪਾਉਣੇ ਆ ਜੀ। ਹਾਂਜੀ, ਤੇ ਫੇਰ ਉਹਨੂੰ ਅਸੀਂ ਹਵਾ ਦੇ ਵਿੱਚ ਠੰਢਾ ਹੋਣਾ ਰੱਖ ਦਿੰਦੇ ਹਾਂ ਜੀ।
ਠੀਕ ਐ।
ਹਾਂਜੀ, ਫੇਰ ਉਹ ਜਿਹੜੇ ਕਰੇਲਿਆਂ ਤੇ ਨਿਮਕ ਲਾਇਆ ਹੋਇਆ ਹੁੰਦਾ ਜੀ ਉਹ ਪਾਣੀ ਛੱਡ ਦਿੰਦੇ ਨੇ। ਉਹਨਾਂ ਨੂੰ ਨਾ ਬਿਲਕੁਲ ਮੁੱਠੀ ਨਾਲ ਫੜ ਕੇ ਆਪਾਂ ਨਿਚੋੜ ਲੈਂਣੇ ਆਂ।
ਠੀਕ ਐ ਜੀ।
ਕਿਉਂ ਉਹ ਥੋੜ੍ਹਾ ਜਿਹਾ ਪੋਲਾ ਹੋ ਜਾਂਦਾ ਜੀ ਨਿਮਕ ਨਾਲ।
ਠੀਕ ਐ ਜੀ, ਕੌੜਾਪਨ ਵੀ ਨਿਕਲਦਾ ਹੋਣਾ ਜੀ।
ਹਾਂਜੀ, ਹਾਂਜੀ।
ਕਿਉਂਕਿ ਕਈ ਕਰੇਲੇ ਕੌੜੇ ਹੁੰਦੇ ਨੇ ਕਿ ਮੈਨੂੰ ਲੱਗਦਾ ਇਹੀ ਕਾਰਨ ਹੈ ਕਿ ਲੋਕ ਉਹ ਨੂੰ ਨਾ ਨਮਕ ਨੀ ਲਗਾ
ਹਾਂਜੀ, ਹਾਂਜੀ, ਅਸੀਂ ਨਿਮਕ ਲਵਾਉਂਨੇ ਆਂ ਜੀ। ਜਿੱਦ ਜਿੰਨਾ ਵਾਰੀ ਵੀ ਕਰੀਏ ਜਿਵੇਂ ਵੀ ਕਰੀਏ ਅਸੀਂ ਨਿਮਕੇ ਲਵਾਉਂਦੇ
ਠੀਕ ਹੈ ਜੀ
ਅਤੇ ਉਹ ਤੋਂ ਬਾਅਦ ਫਿਰ ਮਸਾਲਾ ਅਸੀਂ ਠੰਡਾ ਹੋ ਹੋ ਜਾਂਦਾ ਜੀ ਜਦ ਰੱਖ ਦਿੰਦੇ ਹਾਂ
ਠੀਕ
ਫੇਰ ਅ ਅਸੀਂ ਚਮਚੇ ਦੇ ਨਾਲ ਉਹਦੇ ਵਿੱਚ ਮਸਾਲਾ ਵੀ ਭਰਿਆ ਜਾਂਦਾ
ਕਰੇਲਿਆਂ ਦੇ ਵਿੱਚ ਮਸਾਲਾ ਪਾ ਦੀਨੇ ਹੋ ਚਮਚਿਆਂ ਦੇ ਨਾਲ
ਜੀ ਹਾਂਜੀ
ਠੀਕ ਹੈ ਜੀ
ਪਾ ਕੇ ਸਮਾਨ ਕੇ ਭਰ ਕੇ ਫੇਰ ਅਸੀਂ ਉਹਨੂੰ ਧਾਗਾ ਲੈ ਕੇ ਜੀ ਰੇਲ ਵਾਲਾ
ਠੀਕ ਹੈ ਜੀ
ਲਵੇਟਦਾਨ ਜੀ ਸਮਾਰ ਕੇ ਵੀ ਜਿਹੜਾ ਆਪਣਾ ਮਸਾਲਾ ਬਾਰੇ ਦਾ ਨਿਕਲੇ
ਠੀਕ ਹੈ ਜੀ
ਫਿਰ ਬਸ ਅਸੀਂ ਕੜਾਹੀਏ ਦੇ ਵਿੱਚ ਥੋੜ੍ਹਾ ਜਿਹਾ ਤੇਲ ਲੀਟਰ ਸਾਰਾ ਪਾ ਕੇ
ਠੀਕ ਹੈ ਜੀ
ਫਿਰ ਉਹਨਾਂ ਨੂੰ ਅਸੀਂ ਵਿੱਚ ਛੱਡ ਦਦੇ ਜੀ
ਠੀਕ ਹੈ ਤੁਸੀਂ ਤਾਗਾ ਕਿਸ ਚੀਜ਼ ਦਾ ਲਵੇੇਟ ਦਿਓ
ਅਸੀਂ ਤਾਂਗਾ ਲਬੇਟਦੇ ਹਾਂ ਜੀ ਆਪਣੇ ਸਿਲਾਈ ਕਰਨ ਵਾਲੀ ਨੂੰ
ਰੀਲ ਦਾ ਠੀਕ ਹੈ ਜੀ
ਜਿਹੜੀ ਮੇਰੇ ਆਪ ਆਪਾਂ ਸੂਟ ਦੀ ਸਿਲਾਈ
ਅੱਛਾ ਜੀ ਜਦੋਂ ਤੁਸੀਂ ਧਾਗਾ ਲਵੇੇੜ ਦਿੰਦੇ ਹੋ ਕਰੇਲੇ ਦੇ ਉੱਪਰ ਫੇਰ ਜਦੋਂ ਤੁਸੀਂ ਕੜਾਹੀਆਂ ਦੇ ਵਿੱਚ ਪਾਉਂਦੇ ਹੋ ਉਹਨੂੰ ਜਿਵੇਂ ਤੁਸੀਂ ਕਿਹਾ ਕਿਂ ਉਹਦੇ ਵਿੱਚ ਪਾ ਦਿੰਦੇ ਹਾਂ ਤੇਲ ਦੇ ਵਿੱਚ
ਹਾਂਜੀ
ਫਿਰ ਉਹਦੇ ਵਿੱਚੋਂ ਮਸਾਲਾ ਤਾਂ ਨਹੀਂੀ ਨਾ ਬਾਹਰ ਨਿਕਲਦਾ
ਨਾ ਜੀ ਨਾ ਜੀ ਜੇ ਆਪਾਂ ਜੇ ਆਪਾਂ ਚੰਗੀ ਤਰੀਕੇ ਨਾਲ ਬੰਨਾਂਗੇ ਜੀ ਉਹਨੂੰ ਤਾਂਗ ਲਪੇਟਾਂਗੇ ਫੇਿਰ ਬਿਲਕੁਲ ਨਹੀਂ ਨਿਕਲਦਾ ਜੀ
ਤੇ ਜੇ ਆਪਾਂ ਕਿਸੇ ਹੁਣ ਉਹਨੂੰ ਕਿਸੇ ਢੰਗ ਨਾਲ ਬੰਦ ਨਹੀਂ ਕਰਾਂਗੇ ਖੁੱਲ ਜਾਏਗਾ ਨਾ ਵਿੱਚ
ਠੀਕ ਹੈ ਜੀ
ਫੇਰ ਤਾਂ ਉਹ ਸਾਰਾ ਮਸਾਲਾ ਵੀ ਤੇਲ ਦੇ ਵਿੱਚ ਹੀ ਖਿੰਡ ਜਾਣਾ ਜੀ ਉਹਹਨੇ
ਠੀਕ ਹੈ ਜੀ ਠੀਕ ਹੈ
ਹਾਂਜੀ ਕਿਉਂ ਇਹ ਧਿਆਨ ਨਾਲ ਬੰਨਣੇ ਪੈਂਦੇ ਹੈ ਜੀ ਵੀ ਜਿੰਨਾ ਆਪਾਂ ਉਹਨੂੰ ਲ ਬੈਟਾਂਗੇ ਨਾ ਹੀ ਵਧੀਆ ਰਹੇਗਾ ਉਹ
ਠੀਕ ਹੈ ਜੀ
ਹਾਂਜੀ
ਫੇਰ ਕੀ ਕਰਦੇ ਹੋ ਤੁਸੀਂ ਫੇਰ ਕੀ ਕਰਦੇ ਹੋ ਕੜਾਹੀਆਂ ਦੇ ਵਿੱਚ ਪਾ ਕੇ ਫਰਾਈ ਕਰ ਲੈਂਦੇ ਹੋ
ਜੀ ਉਹਨਾਂ ਨੂੰ ਐ ਵੀ ਪਾਸਾ ਬਾਦਲ ਤੱਕ ਦਿਓ ਪਾਸਾ ਕਰਤਾ ਫੇਰ ਅਸੀਂ ਉਹਨੂੰ ਠੰਢਾ ਕਰਕੇ ਜੀ ਨਾਲ ਦੀ ਨਾਲ ਕੱਢ ਕੇ
ਠੀਕ ਹੈ
ਤੰਦੇ ਵਿੱਚ ਪਾ ਕੇ ਢੱਕ ਦਿੰਦੇ ਆਾਂ
ਠੀਕ ਹੈ ਫੇਰ ਤੁਸੀਂ ਸਾਰਿਆਂ ਤੋਂ ਧਾਗਾ ਉਤਾਰ ਦੇ ਓ
ਹਾਂਜੀ ਕਹਿਲੋ ਜਦ ਉਹ ਠੰਡੇ ਭਾਲ਼ੇ ਹੋ ਜਾਂਦੇ ਹੈ
ਠੀਕ ਹੈ ਜੀ।
ਸਾਰਾ ਦਾ ਧਾਗਾ ਖੋਲਦਾ ਨੇ ਬਿੰਦੇ ਬਿੰਦੇ ਨਾਲੋ।
ਠੀਕ ਹੈ ਜੀ ਠੀਕ ਹੈ।
ਕਿਸੇ ਮੈਂਬਰ ਦਾ ਮਨ ਕਰਦਾ ਹੈ ਜੀ।
ਸਾਡੇ ਨਾ ਇੱਥੇ ਮਤਲਬ ਕਿ ਨਾਲ ਵਾਲੇ ਘਰ ਹੀ ਬਣਾਂਦੇ ਨੇ ਕਰੇਲੇ ਅਸੀਂ ਨੀ ਕਦੇ ਬਣਾਏ। ਅਸੀਂ ਜਿੱਦਾਂ ਤੁਸੀਂ ਦੱਸੇ ਨੇ ਨਾ ਏਦਾਂ ਬਣਾਵਾਂਗੇ ਜ਼ਰੂਰ।
ਅੱਛਾ ਜੀ।
ਤੇ ਮਤਲਬ ਕਿ ਉਹ ਏਦਾਂ ਨੀ ਬਣਾਂਦੇ ਹੈਗੇ ਉਹ ਬਣਾਂਦੇ ਨੇ ਕਿ ਬਿਨਾਂ ਮਸਾਲੇ ਤੋਂ ਹੀ ਨਾ। ਮਤਲਬ ਕਰੇਲੇ ਧੋ ਕੇ ਫਿਰ ਉਹਨਾਂ ਨੂੰ ਛਿੱਲ ਲੈਂਦੇ ਨੇ ਛਿੱਲ ਕੇ ਉਹਨਾਂ 'ਤੇ ਨਮਕ। ਵਗੈਰਾ ਵੀ ਨੀ ਲਾਂਦੇ ਹੈਗੇ।
ਅੱਛੇ ਹੈ ਜੀ।
ਤੇ ਫਿਰ ਇੱਦਾਂ ਹੀ ਮਤਲਬ ਕਿ ਸ਼ਿਲ- ਰੱਖ ਦਿੰਦੇ ਨੇ ਫਿਰ ਏਦਾਂ ਹੀ ਮਤਲਬ ਉਹ ਕਰ ਲੈਂਦੇ ਨੇ ਗੰਢੇ ਪਿਆਜ਼ ਵਗੈਰਾ ਚੀਰ। ਫੇਰ ਉਹ ਮਤਲਬ ਕਿ ਉਹਨੂੰ ਤੜਕਾ ਲਾ ਦਿੰਦੇ ਨੇ ਜੀਰੇ ਦਾ।
ਹਾਂਜੀ।
ਧਨੀਆ ਹੋ ਗਿਆ ਜਿੱਦਾਂ ਗਰਮ ਮਸਾਲਾ ਹੋ ਗਿਆ।
ਹਾਂਜੀ ਹਾਂ।
ਤੇ ਜੇ ਹਰਾ ਧਨੀਆ ਹੋਵੇ ਮਾਰਕੀਟ ਚ ਆਇਆ ਹੋਇਆ ਫਿਰ ਹਰਾ ਧਨੀਆ ਵੀ ਪਾ ਲੈਂਦੇ ਨੇ।
ਹਾਂਜੀ ਹਾਂਜੀ
ਏ ਸਾਰਾ ਕੁਛ ਨਾ ਰੱਖ ਦਿੰਦੇ ਨੇ ਇਹਨੂੰ ਤੜਕਾ ਲਾ ਦਿੰਦੇ ਨੇ ਫਿਰ ਪਿਆਜ਼ ਨੂੰ ਜਦੋਂ ਉਹ ਠੰਡਾ ਹੋ ਜਾਂਦਾ ਨਾ ਬਿਲਕੁਲ ਉਹਨੂੰ ਅਲੱਗ ਭੰਡੇ ਦੇ ਵਿੱਚ ਕੱਢ ਦਿੰਦੇ ਨੇ
ਜੇੜੇ ਕਰੇਲੇ ਉਹਨਾਂ ਨੇ ਛਿੱਲ ਕੇ ਰੱਖੇ ਹੁੰਦੇ ਨੇ ਨਾ। ਉਹ ਨਾ ਉਹਨਾਂ ਨੂੰ ਏਦਾਂ ਹੀ ਤੇਲ ਗਰਮ ਕਰ। ਕੜਾਹੀਆ ਲੈਂਦੇ ਨੇ ਉਹਦੇ ਵਿੱਚ ਤੇਲ ਪਾ ਕੇ ਨਾ ਜਦੋਂ ਤੇਲ ਦੇ ਵਿੱਚੋਂ ਧੂੰਆਂ ਜਾਂ ਨਿਕਲਣਾ ਸ਼ੁਰੂ ਹੋ ਜਾਂਦਾ ਨਾ।
ਹਾਂਜੀ ਹਾਂ।
ਉਹਦੇ ਵਿੱਚ ਨਾ ਉਹ ਐਵੇਂ ਕਰੇਲੇ ਸੁੱਟ ਦਿੰਦੇ ਨੇ ਗੇ। ਜਿੰਨੇ ਵੀ ਕਰੇਲੇ ਹੁੰਦੇ ਨੇ ਜਿਵੇਂ ਚਾਰ ਪੰਜ ਕਰੇਲੇ ਦੇਖੋ। ਫਿਰ ਉਹ ਨਾ ਐਵੇਂ ਕੜਾਹੀ ਦੇ ਵਿੱਚ ਪਾ ਦਿੰਦੇ ਨੇਗੇ ਫਿਰ ਉਹ ਫਰਾਈ ਕਰਦੇ ਨੇ। ਜਦੋਂ ਬਣ ਜਾਂਦੇ ਨੇਗੇ ਨਾ ਜਦੋਂ ਉਹ ਕੜਾਹੀ ਦੇ ਵਿੱਚੋਂ ਬਾਹਰ ਨਿਕਲਦੇ ਨੇਗੇ। ਉਹ ਕਈ ਤਾਂ ਐਵੇਂ ਦੇ ਹੁੰਦੇ ਨੇ ਜਿਹੜੇ। ਜ਼ਿਆਦਾ ਪਤਲੇ ਹੁੰਦੇ ਨੇ ਕਰੇਲੇ ਉਹ ਕਈ ਤੇ ਨਾ ਸੁੱਕ ਜਾਂਦੇ ਨੇ। ਫੇਰ ਜਦੋਂ ਮਤਲਬ ਕਿ ਜੇੜੇ ਹੁੰਦੇ ਨੇ ਗਏ ਮਤਲਬ ਕਿ ਕਾਫੀ ਮੋਟੇ ਮੋਟੇ ਹੁੰਦੇ ਨੇ ਉਹ ਰਹਿ ਜਾਂਦੇ ਨੇ ਵਧੀਆ। ਜਿਹੜੇ ਛੋਟੇ ਛੋਟੇ ਹੁੰਦੇ ਨੇ ਪਤਲੇ ਜੇ ਹੁੰਦੇ ਨੇ ਉਹ ਨਾ ਜਵਾਂ ਹੀ ਕੜਕ ਕੜਕ ਕਰਨ ਲੱਗ ਜਾਂਦੇ ਨੇ।
ਅੱਛਾ ਜੀ ਅੱਛਾ।
ਮਤਲਬ ਕਿ ਜੇਹੜਾ ਵੀ ਰੋਟੀ ਖਾਏਗਾ ਉਹਨੂੰ ਮਤਲਬ ਕਿ ਉਸ ਕਰੇਲੇ ਦੇ ਵਿੱਚ ਅ ਜੋ ਆਪਾਂ ਨੇ। ਮਸਾਲਾ ਤਿਆਰ ਕੀਤਾ ਹੁੰਦਾ ਗੰਡੇ ਪਾ ਕੇ।
ਹਾਂਜੀ--ਹਾਂਜੀ
ਫਿਰ ਉਹ ਬਾਹਰ ਤਿਆਰ ਕਰਕੇ ਦੇ ਦਿੰਦੇ ਨੇ।
ਬਾਅਦ ਵਿੱਚ ਪਾਉਂਦੇ ਨੇ ਜੀ ਉਹ।
ਹਾਂਜੀ ਹਾਂ।
ਏਦਾਂ ਤਾਂ ਨੀ ਅਸੀਂ ਕਦੇ ਬਣਾਏ ਜੀ ਨਾ ਸਾਨੂੰ ਇਸ ਤਰ੍ਹਾਂ ਬਣਾਉਣੇ ਆਉਂਦੇ ਨੇ ਤੇ ਨਾ ਅਸੀਂ ਕਦੇ ਬਣਾਏ ਨੇ।
ਠੀਕ ਹੈ ਜੀ ਠੀਕ ਹੈ ਚਲੋ ਮੈਂ ਤਾਂ ਫੇਰ ਅੱਜ ਮੇਰੀ ਮੰਮਾ ਨੂੰ ਦੱਸ ਦੱਸਾਂਗੀ ਤੁਸੀਂ ਮੈਨੂੰ ਬਹੁਤ ਵਧੀਆ ਰੈਸਪੀ ਦੱਸੀ ਏ ਤੇ ਮੈਂ ਮੇਰਾ ਬੜਾ ਮਨ ਸੀਗਾ। ਕਰੇਲੇ ਬਣਾਉਣ ਦਾ,
ਅੱਛਾ ਜੀ ਅੱਛਾ।
ਤੇ ਫਿਰ ਮੈਂ ਮੰਮਾ ਨੂੰ ਕਵਾਂਗੀ। ਤੇ ਕੀ ਕਰੇਲੇ ਬਣਾਉਣਗੇ ਤੇ ਅਸੀਂ ਤੁਹਾਡੀ ਤਰ੍ਹਾਂ ਹੀ ਬਣਾਵਾਂਗੇ ਜਿੱਦਾਂ ਤੁਸੀਂ ਮੈਨੂੰ ਦੱਸਿਆ।
ਹਾਂਜੀ ਹਾਂਜੀ।
ਚਲੋ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਓਕੇ।